ਸ਼ਸ੍ਰੀ ਕਾਲ ਜੀ ਹੋਰ ਠੀਕ ਔ ਜੀ।
ਹਾਂਜੀ-ਹਾਂਜੀ ਤੁਸੀ ਸੁਣਾਉ ਠੀਕ ਓ।
ਹਾਂਜੀ ਵਧੀਆ ਜੀ ਵਧੀਆ।
ਹ ਬਸ ਵਧੀਆ ਮੈਂ ਸੁਣੇਆ ਤੁਸੀਂ। ਬੜੇ ਸੋਣੇ ਸੋਣੇ ਬੜੇ ਸਵਾਦ ਸਮਾਨ ਬਨਾਣਦੇ ਉ ਥੋੜ੍ਹਾ ਸਾਨੂੰ ਵੀ ਦੱਸੋ।
ਹ ਹ ਹ।
ਮੈਂ ਬਣਾਣ ਲੱਗੀ ਸੀ ਮੈਂ ਕਿਆ ਚਲ ਪੁੱਛਾਂ।
ਹਾਂਜੀ ਕੀ ਬਨਾਣ ਲੱਗੇ ਸੀ।
ਬਸ ਮੈਂ ਤਾਂ ਉਂਜ ਪਾਲਕ ਪਨੀਰ ਬਨਾਯਾ ਆੱਜ। ਤੇ ਬੱਚੇ ਕੁਛ ਕੇਂਦੇ ਕੁਛ ਹੋਰ ਖਾਣਾ ਮੈਂ ਕਿਆ ਚਲ। ਤੁਸੀਂ ਆਪਣੇ ਬੱਚਿਆਂ ਲਈ ਕੀ ਕੀ ਬਣਾਂਦੇ ਉ ਕੁੱਛ ਦੱਸੋ ਮੈਨੂੰ ਮੈਂ ਬਣਾਂਦੀ ਆ।
ਹਾਂਜੀ ਬੱਚੇਆਂ ਵਾਸਤੇ ਜੀ ਜੇ ਉ ਬੱਚੇ ਕਹ ਦੇਂਦੇ ਏ ਮੰਮੀ ਆੱਜ ਪਰੋਠੀਆਂ ਖਾਣੀਆਂ। ਮੰਮੀ ਆੱਜ ਏ ਸਬਜ਼ੀ ਖਾਣੀ ਜਿਵੇਂ ਪਨੀਰ ਹੋ ਗੇਆ।
ਤੇ ਜੇਆਦਾ ਤਾਂ ਸਾਡੇ ਘਾਰ ਸ਼ਾਈ ਪਨੀਰ ਬਣਦਾ ਜੀ।
ਅੱਛਾ।
ਹਾਂਜੀ।
ਸ਼ਾਈ ਪਨੀਰ ਕਿਵੇਂ ਬਣਾਂਦੇ ਔ ਤੁਸੀਂ ਕਈਆਂ ਦਾ ਨਾ ਖੁਦਰਾ ਅ ਕਈਆਂ ਦਾ ਨਾ ਉਵੇ ਹੁੰਦੇ ਮਤਲਬ ਮੈ। ਕਿਵੇਂ ਦੱਸਾਂ ਕਈਆਂ ਦਾ ਨਾ ਬਿਲਕੁਲ ਈ। ਏਕ ਤ ਬਾਜ਼ਾਰ ਹੁੰਦੇ ਜਿਵੇਂ ਸਮਝ ਰੇ ਉ ਖੁਦਰਾ ਖੁਦਰਾ ਜੇਆ ਏਕ ਬਿਲਕੁਲ ਪਲੇਨ। ਤਰੀ ਹੋਂਦੀ ਏ ਅਸੀਂ ਲੋਕ ਬਿਲਕੁਲ ਪਲੇਨ ਤਰੀ ਵਾਲਾ ਬਨਾਣੇ ਆ। ਤੁਸੀਂ ਕੇਵੇਂ ਬਨਾਂਦੇ ਔ।
ਅਸੀਂ ਮਤਲਬ ਨਾ ਜ਼ਿਆਦਾ ਤਰੀ ਹੋਵੇ ਅ ਗਰੇੇਵੀ ਜੀ ਨੀ ਹੁੰਦੀ। ਤੇ ਉ ਕਾਜੂ ਦੀ ਜਿਵੇਂ ਗਰੇਵੀ ਬਣਾ ਕੇ। ਥੋੜ੍ਹੀ ਜੀ ਦਹੀਂ ਵਿੱਚ ਗ੍ਰੈਂਡ ਕਾਰਕੇ ਕਾਜੂ ਗ੍ਰੈਂਡ ਕਰਕੇ ਉਦੀ ਗ੍ਰੇਵੀ। ਬਣਾਂਦੇ ਏ ਹਾਂਜੀ ਤੇ ਉ ਵੀ ਬੜਾ ਟੇਸਟ। ਬਣਦੈ ਮਸਾਲਾ ਜਿਵੇਂ ਆਈ ਖੜੇ ਮਸਾਲੇ ਜੇੜੇ ਹੁੰਦੇ ਆ। ਏਨਾਂ ਨੂੰ ਮੈਂ ਘਾਰ ਚ ਈ ਗ੍ਰੈਂਡ ਕਰ ਲੈਂਨੀ ਹੁੰਨੀ ਆ ਜੀਰਾ ਹੋ ਗਿਆ ਹਾਂਜੀ ਤੇ ਥੋੜ੍ਹੀ ਜਿਹੀ ਕਾਲੀ ਮਿਰਚ ਹੋ ਗਈ।
ਠੀਕ ਹੈ।
ਅਤੇ ਹੋਰ ਧਨੀਆ ਹੋ ਗਿਆ ਸਾਬਤ ਵਾਲਾ ਧਨੀਆ ਹਾਂਜੀ। ਇਹ ਸਾਰੇ ਜਿਹੜੇ ਮਸਾਲੇ ਹੈਗੇ ਇਹਨਾਂ ਨੂੰ ਘਰੇ ਗ੍ਰੈਂਡ ਕਰਕੇ।
ਠੀਕ ਹੈ।
ਤੇ ਆਪਾਂ ਜਿਵੇਂ ਪਿਆਜ ਟਮਾਟਰ ਹੋ ਗਏ ਪਿਆਜ ਵੀ ਮੈਂ ਥੋੜ੍ਹਾ ਗ੍ਰੈਂਡ ਹੀ ਕਰ ਲੈਂਦੀ। ਹੁੰਦੀ ਆ ਕਿਉਂਕਿ ਗ੍ਰਰੇਵੀ ਤਾਂ ਹੀ ਬਣੂਗੀ ਨਾ।
ਸਹੀ ਗੱਲ ਹੈ।
ਹਾਂਜੀ-ਹਾਂਜੀ ਤੇਜ ਪੱਤਾ ਤੇ ਤੇਜ ਪੱਤਾ ਤਾਂ ਓਦਾਂ ਹੀ। ਪਾਣਾ ਆਪਾਂ ਗ੍ਰੈਂਡ ਨੀ ਕਰਨਾ ਹਾਂਜੀ ਵੱਡੀ ਇਲਾਇਚੀ। ਛੋਟੀ ਇਲਾਇਚੀ ਵਿੱਚ ਜੀਵੇ ਮਸਾਲੇ ਜਦੋਂ ਆਪਾਂ ਗ੍ਰੈਂਡ ਕਰਨੇ ਆ ਵਿਚ। ਵਿੱਚੇ ਪਾ ਲੈਣੀ ਛੋਟੀ ਇਲਾਇਚੀ ਹਾਂਜੀ ਤੇ ਵੱਡੀ ਤਾਂ ਮੈਂ ਏਦਾਂ ਹੀ। ਪਾ ਦੇ ਵੱਡੀ ਇਲਾਇਚੀ ਤੇ ਤੇਜ ਪੱਤਾ ਉਹ ਏਦਾਂ ਹੀ ਤੜਕੇ ਚ ਇਏਦਾਂ ਹੀ। ਪਾ ਦਿੰਦੀ ਹੁੰਨੀ ਆ।
ਅੱਛਾ-ਅੱਛਾ।
ਹਾਂਜੀ ਬਾਕੀ ਜਿਹੜੇ ਖੜੇ ਮਸਾਲੇ ਹੁੰਦੇ ਆ ਉਹ ਗ੍ਰੈਂਡ ਕਰਨੇ। ਅਤੇ ਜਿਹੜਾ ਆਪਾਂ ਤੜਕਾ ਲੈਉਣਾ ਹਾਂਜੀ ਜਿਹੜੀ ਉਹ ਮਿਰਚ ਹੁੰਦੀ ਏ। ਹਮ ਲਾਲ ਵਾਲੀ ਹਾਂਜੀ। ਉਹ ਵੀ ਪਾ ਕੇ ਤੜਕਾ ਲਾ ਕੇ ਫੇਰ ਜਿਵੇਂ ਗ੍ਰਰੇਵੀ ਬਣਾਉਦੇ ਆਪਾਂ ਤੇ ਗਰੇਵੀ। ਪਾ ਦੇਣੀ ਅਹ ਪਿਆਜ ਟਮਾਟਰ। ਜਿਹੜੀ ਕਾਜੂ ਦੀ ਆਪਾਂ ਉਹ ਦਹੀਂ ਦੀ ਗਰੇੇਵੀ ਬਣਾਈ ਹੈ।
ਅੱਛਾ।
ਤੇ ਸਾਰਾ ਕੁਛ ਮਤਲਬ ਜਿਵੇਂ ਆਪਾਂ ਸਬਜੀ ਨੂੰ ਤੜਕਾ ਲਾਂਦੇ ਆਂ। ਓਦਾਂ ਈ ਕਰਨਾ ਐ। ਤੇ ਜੇੜਾ ਮਸ ਸਾਲਾ ਆਪਾਂ ਤੇਆਰ ਕੀਤਾ ਓ ਮੈਂ ਥੋੜਾ ਜਾ ਹਲਕਾ ਜਾ ਵਿੱਚ ਵੀ ਪਾ ਦੇਨੀ ਸਬਜੀ ਦੇ। ਜਦੋਂ ਮਤਲਬ ਆਪਾਂ ਨਮਕ ਮਿਰਚ ਪਾਂਦੇ ਆ ਹਲਦੀ ਪਾਨੇ ਐ ਤੇ ਥੋੜਾ ਜਾ ਮੈਂ ਜਦੋਂ ਸਬਜੀ ਬਨ ਜਾਂਦੀ ਐ ਓਦੇ ਉੱਪਰ ਥੋੜਾ ਜਾ ਜਿਵੇਂ ਅ ਛਿੜਕਾਓ ਜਾ ਕਰਤਾ ਤੇ ਓਨੂੰ ਢੱਕਨ ਨੂੰ ਬੰਦ ਕਰ ਦੇਣਾ ਹਾਂਜੀ ਥੋੜੀ ਦੇਰ। ਤੇ ਓਦੀ ਮਸਾਲੇ ਦੀ ਜੇੜੀ ਖੁਸ਼ਬੂ ਹੈਗੀ ਏ ਨਾ ਓ ਵਿੱਚ ਈ ਰੈ ਜਾਂਦੀ ਮਤਲਬ ਸਵਾਦ ਆ ਜਾਂਦਾ ਐ। ਤੇ ਪਨੀਰ ਜੇੜਾ ਪਨੀਰ ਹੈਗਾ ਕਈ ਵਾਰੀ ਮੈਂ ਓਨੂੰ ਮਤਲਬ ਫਰਾਈ ਜਾ ਕਰ ਲੈਣਾ। ਤੇ ਕਈ ਵਾਰੀ ਮੂਡ ਦੇ ਹਿਸਾਬ ਨਾਲ ਕਈ ਵਾਰੀ ਨਈ ਵੀ ਕਰਦੀ। ਨੋਰਮਲੀ ਏਦਾਂ ਈ ਗਰੇਵੀ ਬਨ ਗਈ, ਤੇ ਓਦੇ ਚ ਉਬਾਲ ਆ ਗੇਆ ਤੇ ਕੱਟ ਕੇ ਏਦਾਂ ਈ ਵੱਡੇ-ਵੱਡੇ। ਪੀਸ ਜੋ ਜਿੱਦਾਂ ਵੀ ਆਪਾਂ ਪਾਨੇ ਐ।
ਠੀਕ ਐ, ਠੀਕ ਐ।
ਕਈ ਵਾਰੀ ਰੀ ਟ੍ਰੈਂਗਲ ਚ ਵੀ ਕੱਟ ਲੈਂਨੇ ਹੁੰਨੇ ਆ ਆਪਾਂ ਪੀਸ, ਹਾਂਜੀ। ਤੇ ਬਸ ਮੂਡ ਦੇ ਅਕੋਰਡਿੰਗ ਜਿਵੇਂ ਅ ਦਿਲ ਕਰਦਾ ਕੇ ਚਲੋ ਪੈਲਾਂ ਫਰਾਈ ਕਰ ਲਈਏ ਥੋੜਾ ਜਾ। ਤੇ ਫਰਾਈ ਕਰਕੇ ਵੀ ਪਾ ਲੈਂਨੇ ਹੁਨੇ ਕੱਟ ਕੇ ਪੀਸ ਹਾਂਜੀ। ਜੇ ਨਈ ਫਰਾਈ ਕਰਨ ਦਾ ਟਾਈਮ ਹੈਗਾ ਯਾ ਕੁਛ
ਅੱਛਾ ਅੱਛਾ, ਐਂਜੀ ਪਾ ਦੇਂਦੇ, ਠੀਕ ਐ। ਨੀ ਥੋੜਾ ਉਪਰ। ਕੱਦੂਕਸ ਕਰਕੇ ਵੀ ਪਾਂਦੇ ਓ, ਪਨੀਰ ਨੂੰ ਥੋੜਾ ਸਾ। ਹੋਰ ਡੈਕੋਰੇਟ।
ਡੈਕੋਰੇਟ ਤਾਂ ਜਿਵੇਂ ਧਨੀਆ ਧੁਨਿਆ ਹੋ ਗੇਆ, ਬਸ ਓਦੇ ਨਾਲ ਈ ਕਰਦੇ ਆ, ਹਾਂਜੀ। ਤੇ ਬਸ ਬਾਕੀ ਮੈਂ ਓ ਕੱਦੂ ਕਸ ਨੀ ਕਰਦੀ।
ਅੱਛਾ ਤੇ ਮੈਂ ਏਕ ਹੋਰ ਪੁੱਛਣਾ ਸੀ ਜੋ ਤੁਸੀ ਕਾਜੂ ਕੈ ਰੇ ਓ ਦਈਂ ਦੇ ਵਿੱਚ ਕਾਜੂ ਪਾਂਦੇ ਓ ਕਾਜੂ ਨੂੰ ਪੈਲੇ ਤੁਸੀ ਪਾਣੀ ਚ ਭਿਗੋ ਕੇ ਰੱਖਦੇ ਓ ਯਾਂ ਕੱਚਾ ਕਾਜੂ ਈ
ਨੀ ਕੱਚਾ ਕਾਜੂ ਈ ਏੱਦਾ ਈ।
ਅਛਾ ਅਛਾ ਠੀਕ ਐ। ਕਈ ਲੋਕ ਪਾਣੀ ਚ ਗਰਮ ਪਾਣੀ ਚ ਪਿਓਂਦੇ ਨੇ ਨਾ।
ਨਈ ਨਈ ਮੈ ਨੀ ਓ ਤਾਂ ਓ ਹੋ ਈ ਜਾਨਾ ਗ੍ਰੈਂਡ। ਤੇ ਓ ਪਿਓਨ ਦੀ ਹਾਂਜੀ ਲੋੜ ਈ ਨੀ ਪੈਂਦੀ। ਹੂੰ ਬਾਕ ਕਿ ਅਪਨਾ ਅਪਨਾ ਹੁੰਦਾ ਐ। ਕੋਈ ਕਿਵੇਂ ਕਰਦਾ ਕੋਈ ਕਿਵੇਂ।
ਹਾਂਜੀ ਠੀਕ ਐ। ਅਛਾ ਤੁਸੀ ਮਤਲਬ ਪਿਓਰ ਵੈਜੀਟੇਰੀਅਨ ਓ, ਨੋਨ ਵੈਜ ਦੇ ਸ਼ਕੀਨ ਨੀ ਓ।
ਨਈ ਨਈ ਕਈ ਵਾਰੀ ਜਿਵੇ ਗੈਸ਼ਟ ਆਂਦੇ ਨੇ ਨੋਨ ਵੈਜ ਵੀ ਬਣ ਜਾਂਦਾ ਐ।
ਅਛਾ ਅਛਾ, ਅਛ ਤੁਸੀ ਗੈਸਟ ਨੇ ਤੋਡੇ ਬੱਚੇ ਨੀ ਖਾਂਦੇ।
ਨਈ ਬੱਚੇ ਮੇਰੇ ਬੋਤ ਜਾਦਾ ਘੱਟ ਖਾਂਦੇ ਮਤਲਬ ਏ ਏਕ ਨਾ ਖਾਨ ਦੇ ਬਰਾਬਰ ਈ ਐ। ਹਾਂਜੀ, ਤੇ ਅਸੀ ਮਤਲਬ ਰੂਟੀਨ ਚ ਏਦਾ ਨੀ ਮਨ ਕੀਤਾ ਬਨਾ ਲੇਆ। ਓ ਜਦੋ ਕੋਈ ਆ ਗੇਆ ਗੈਸ਼ਟ ਆਗੇ ਓਦੋ ਈ ਬਨਦਾ ਸਾਡੇ ਨਈ ਤੇ ਏਦਾਂ ਨੀ।
ਸਈ ਐ। ਨਈ ਸਾਡਾ ਏਧਰ ਤਾਂ ਅਸੀ ਪਤਾ ਈ ਐ ਸਰਦਾਰ ਸਰਦਾਰ ਬੋਤ ਜਾਦਾ ਖਾਂਦੇ ਨੇ। ਤੇ ਅਸੀ ਬਸ ਵੀ- ਕਲੀ ਸਾਡਾ ਬਨ ਜਾਂਦਾ ਐ। ਵੀਕਲੀ ਯਾਂ ਟੈਨ ਡੇਜ਼ ਦੇ ਅਂਦਰ ਸਾਡਾ ਬਨ ਜਾਂਦਾ। ਬਾਕੀ ਜੋ ਲੋਕ ਵਰਕ ਆਊਟ ਕਰਦੇ ਨੇ ਓਨਾ ਨੂੰ ਤਾਂ ਬੋਤ ਕੰਪਲਸਰੀ ਐ ਖਾਨਾ। ਮੇਨੂ ਤਾ ਬੋਲਦੇ ਨੇ ਕਿ ਤੁਸੀ ਖਾਨਾ ਏ
ਹੂੰ- ਹੂੰ, ਹਾਂ ਅੰਡੇ ਦੀ ਜਿਵੇ ਅੰਡੇ ਦੀ ਸਬਜੀ ਦੱਸ ਜੀਵੇ ਬਣਾ ਲੈਦੇ ਹੁੰਦੇ ਆ। ਉਬਾਲ ਕੇ ਅੰਡੇ ਹਾਂਜੀ- ਜੀ ਅੰਡਾ ਕਰੀ ਉਹ- ਉਹ ਵੀ ਬਣ ਜਾਦਾ ਸਾਡੇ- ਉਹ ਬੱਚੇ ਖਾ ਲੈਦੇ ਆ ਪਰ- ਚਿਕਨ ਬੋਤ ਘੱਟ ਖਾਦੇ, ਹਾਂਜੀ ਜੇ- ਮੇਰੇ ਹਸਬੈਂਡ ਦਾ ਮੂਡ- ਮੂਡ ਕਰ ਜਾਵੇ ਕਈ ਵਾਰੀ ਮੋਸਮ ਸਹੀ ਹੈ। ਤੇ ਚਲੋ ਲੈ ਚਲੀਏ- ਤੇ ਮਤਲਬ ਬੱਚਿਆਂ ਨੇ ਖਾਣਾ ਹੀ ਨਈ ਐ ਇਹਨਾ ਦੀ ਅਲਗ ਸਬਜੀ ਬਣੂਗੀ।
ਅੱਛਾ
ਹਾਂਜ ਜੀ ਤੇ ਬਸ ਮੈ ਖਾ ਲੈਦੀ ਹੁੰਦੀ ਇਹ ਖਾਦੇ ਆ, ਤੇ ਸਾਡੇ ਜੇ- ਅਸੀ ਮਤਲਬ ਅਧਾ ਕੁ ਕਿਲੋ ਵੀ ਬਣਾਈਏ ਉਹ ਵੀ ਦੋ ਦਿਨ- ਰੱਖਿਆ ਰਹਿੰਦਾ ਸਾਡੇ, ਖਾਦੇ ਈ ਨਈ ਕਿਉਕਿ ਐ ਮੈਂ ਵੀ ਕਿੰਨਾ ਕੁ ਖਾ ਲੂਗੀ, ਇਕ-ਅੰਧੇ ਪੀਸ ਉਹਦਾ ਈ ਬਸ ਹੁੰਦਾ ਐ। ਫਿਰ ਰੱਖਿਆ ਹੀ ਰਹਿੰਦਾ ਫੇਰ ਅਸੀ ਬਾਹਰ ਹੀ ਮਤਲ ਮਤਲਬ ਬਾਹਰ ਹੀ ਰਖ ਦਿੰਦੇ ਹੁੰਦੇ ਆ ਜਿਵੇ ਡੋਗੀ -ਡੁਗੀ ਹੁੰਦੇ ਐ।
ਅਛਾ ਸਹੀ ਏ-ਸਹੀ ਏ।
ਕਈ ਵਾਰੀ ਅਸੀ ਏਦਾ ਕਰਦੇ ਹਾਂ ਉਹਦੇ 'ਚ ਰੋਟ ਰੋਟੀ ਪਾ ਕੇ ਦੋ-ਚਾਰ ਰੋਟੀਆਂ ਵਿਚ ਪਾ ਕੇ ਬਾਹਰ ਰੱਖਦੇ ਨੇ ਡੋਗੀ-ਡੁਗੀ ਖਾ ਲੈਦੇ ਆ ਬਾਹਰ, ਬੱਚੇ ਖਾਦੇ ਹੀ ਨੀ ਫਿਰ ਤਾਂ ਅਸੀ ਬਹੁਤ ਘੱਟ ਬਣਾਦੇ ਆ।
ਵਾਪਸੀ ਆ ਜਾਣਾ। ਠੀਕ ਏ। ਹਾਂਜੀ ਉਹ ਤਾਂ ਹੈ ਹੀ ਏ। ਸਾਡੇ ਤਾਂ ਇਦਾਂ ਸਭ ਸ਼ੋਕੀਨ ਨੇ ਸਭ ਖਾ ਲੈਂਦੇ ਨੇ ਸਾਰੇ ਖਾ ਲੈਂਦੇ-
ਅੰਡੇ ਦੀ ਭੂਜੀ ਹੋ ਗਈ ਉਹ ਵੀ ਬੱਚੇ ਖਾ ਲੈਦੇ ਆ।
ਹੂੰ- ਹੂੰ।
ਹੂੰ ਉਹ ਮੇਰਾ ਮੁੰਡਾ ਸ਼ੋਕ ਨਾਲ ਖਾਦਾ।
ਮੈਨ ਤਾ ਅੱਡੇ ਹੈਗੇ ਨੇ ਅੱਜ-ਕੱਲ ਤਾਂ ਜੋ ਚਿਕਨ ਵਗੈਰਾ ਤਾਂ ਕੁਛ ਨੀ ਕੋਈ ਬੈਨਫਿਟ- ਮੇਨ ਅੰਡੇ ਨੇ ਅਗਰ ਅੰਡੇ ਖਾ ਲੈਦੇ ਥੋੜੇ ਬੱਚੇ ਤਾਂ ਉਸ ਵਧੀਆ ਕੋਈ ਗੱਲ ਨੀ।
ਨਈ-ਨਈ ਉਹ ਸਾਡੇ ਖਾ ਲੈਦੇ ਆ ਬੱਚੇ ਤਿੰਨੇ ਹੀ ਮੇਰਾ ਮੁੰਡਾ ਜਿਆਦਾ ਭੁੱਜੀ ਪਸੰਦ ਕਰਦਾ
ਚਲਾ ਲੋ ਜਾ।
ਹਾਂਜੀ, ਹਾਂਜੀ ਹਾਂਜੀ, ਤੇ ਉਹ ਖਾ ਲੈਦਾ ਐ। ਬਾਕੀ ਜਿਹੜੀ ਕੁੜੀਆਂ ਹੈਗੀਆਂ ਉਹ ਬੋਇਲ ਕੀਤੇ ਅੰਡਿਆਂ ਦੀ ਸਬਜੀ ਓ ਉਹ ਖਾਂਦੀਆਂ ਨੇ-
ਸਹੀ ਗੱਲ
ਚਿਕਨ ਨੀ ਖਾਣਾ ਬਸ, ਮੈਂ ਕਿਹਾ ਜੇ ਅੰਡੇ ਖਾ ਲਏ ਤੇ ਚਿਕਨ ਕਿਉਂ ਨੀ ਖਾਣਾ, ਕਹਿੰਦੇ ਮੰਮੀ ਸਾਨੂੰ ਵਧੀਆ ਨੀ ਲੱਗਦਾ।
ਹਾਂ ਬਸ ਵਧੀਆ ਲੱਗਦਾ, ਸਹੀ ਗੱਲ ਐ ਕਈਆਂ ਨੀ ਲੱਗਦਾ ਵਧੀਆ।
ਹਾਂਜੀ ਜਾਂ ਫਿਰ ਇੱਦਾਂ ਖਾਣਗੀਆਂ ਜਿਵੇਂ ਚਿਕਨ ਵਾਲੀ ਪੁਲਾਓ ਬਣਾ ਲਈ।
ਓਕੇ ਮੈਂ ਬੜੇ ਸਵਾਦ ਬਣਾਣੀ ਆਂ ਚਿਕਨ ਵਾਲ ਪਲਾਓ। ਮੈਂ ਆਪਣੇ ਘਰ ਖੁਦ ਕਰਨੀ ਆ। ਬਟ ਮੈਂ ਬੜੇ ਸਵਾਦ ਬਣਾਦੀ ਆ, ਮੈਨੂੰ ਆਪਣੇ ਹੱਥ ਦੇ ਬਹੁਤ ਪਸੰਦ ਨੇ ਚਿਕਨ ਪਲਾਓ। ਅਸੀਂ ਨਾ ਬੋਨਲੈਸ- ਬੋਨਲੈਸ ਚਿਕਨ ਲੈ ਕੇ ਆਂਦੇ ਆ।
ਹਾਂਜੀ ਜਦੋਂ ਕੁੜੀਆਂ ਹਾਂਜੀ ਹਾਂਜੀ, ਜਦੋਂ ਕੁੜੀਆਂ ਨੇ ਖਾਣਾ ਹੋਏ ਨਾ ਉਹ ਏਦਾਂ ਹੀ ਕਹੂਗੀ ਮੰਮ ਮੰਮੀ ਜੇ ਅਸੀਂ ਖਾਣਾ ਤਾਂ ਅਸੀਂ ਏਦਾਂ ਨੀ ਖਾਣਾ ਅਸੀਂ ਖਾਵਾਗੇ ਅਹ ਪੁਲਾਓ ਖਾਣੀ ਐ, ਤੇ ਪੁਲਾਓ ਵੀ ਏਨਾਂ ਨੇ ਕਿੱਦਾਂ ਖਾਣੇ ਮਤਲਬ ਉਹ ਨੀ ਖਾਣੇ ਪੀਸ ਨੀ ਖਾਣੇ
ਹਾਂ ਫੇਰ ਉਹਨਾਂ ਤੇ ਕੀ ਖਾਧਾ ਫਿਰ
ਬਸ ਇਹਨਾਂ ਨੂੰ ਇਹ ਹੈਗਾ ਕਿ ਉਹਦਾ ਟੇਸਟ ਆ ਗਿਆ ਨਾ ਉਹਦੇ ਚ
ਠੀਕ ਹੈ ਠੀਕ ਹੈ ਥੜੀ ਬ੍ਰਾਹਮਣ ਹੈਗੀਆਂ ਨੇ ਤੁਹਾਡੇ ਧੀਆਂ ਪੁੱਤਰ, ਇਸ ਦਾ ਮਤਲਬ ਖਾਣ ਵਾਲੀਆਂ ਨੀ ਹੈਗੀਆਂ, ਐ ਏ ਫਿਊਚਰ ਵੀ
ਹਾਂਜੀ ਖਾਂਦੀਆਂ ਹੀ ਨਹੀਂ ਹੈਗੀਆਂ, ਤੇ ਮੈਂ ਕਿਹਾ ਚਲੋ ਆਪਣਾ ਆਪਣਾ ਬੱਚੇ ਦਾ, ਕੀ ਕਰ ਸਕਦੇ
ਹਾਂ ਬਿਲਕੁਲ ਫਿਰ ਤੁਸੀਂ ਕਿਵੇਂ ਬਨਾਉਂਦੇ ਹੋ, ਚਿਕਨ ਪੁਲਾਔ ਦੱਸੋਗੇ
ਹਾਂਜੀ ਬਸ ਮੈਂ ਤਾਂ ਜਿਵੇਂ ਉਹ ਪਹਿਲਾਂ ਤਲ ਲਿਆ ਉਹਨੂੰ ਚਿਕਨ ਨੂੰ
ਅੱਛਾ ਫਰਾਈ ਕਰਦੇ ਓ ਤੁਸੀਂ ਠੀਕ ਐ
ਫਰਾਈ ਕਰਕੇ ਬਾਹਰ ਮਤਲਬ ਕੱਢ ਲਿਆ, ਫੇਰ ਉਹ ਜਿਵੇਂ ਆਮ ਆਪਾਂ ਚਾਵਲਾਂ ਨੂੰ ਤੜਕਾ ਲਾਉਂਦੇ ਆ, ਹਾਂਜੀ ਤੇ ਥੋੜਾ ਜਏ ਮਸਾਲੇ ਜਏ ਉਹਦੇ ਚ ਵੱਧ ਪੈ ਜਾਂਦੇ ਆ ਬਸ ਇੰਨਾ ਕੀ ਫ਼ਰਕ ਹੈ
ਠੀਕ ਹੈ ਮੈਂ ਨੀ ਮੈਂ ਨੀ ਫਰਾਈ ਕਰਦੀ, ਮੈਂ ਜਿਵੇ ਚੀ ਚਿਕਨ ਵਾਂਗ ਹੀ ਪਹਿਲੇ, ਪਹਿਲੇ ਮੈਂ ਕੀ ਕਰਨੀ ਹ ਅਨੀਅਨ ਹੁੰਦੇ ਨੇ ਨਾ ਉਹਨਾਂ ਨੂੰ ਡੀਪ ਫਰਾਈ ਕਰ ਲੈਂਦੇ ਆਂ ਪੂਰਾ ਬੜੇ ਸਾਰੇ ਬੜੇ ਸਾਰੇ ਸਮਝ ਲੋ, ਚਾਰ ਤਿੰਨ ਚਾਰ ਨੂੰ ਨਾ ਡੀਪ ਫਰਾਈ ਕਰਕੇ ਨਾ, ਅਲੱਗ ਕਰਕੇ ਅਲੱਗ ਰੱਖ ਦਿੰਣੀ ਆ ਬਾਹਰ, ਫਿਰ ਇਸ ਤੋਂ ਬਾਅਦ ਤੇਲ ਰੱਖ ਕੇ ਨਾ ਵਿੱਚ ਥੋੜੇ ਜੋ ਤੁਸੀਂ ਮਸਾਲੇ ਪਾਣੇ ਨੇ, ਜੋ ਵੀ ਪਾਉਣਾ ਕੁੱਛ ਤੇ ਫਿਰ ਚਿਕਨ ਪਾ ਦਿੰਦੀ ਆਂ, ਫਿਰ ਚਿਕਨ ਪਾ ਕੇ ਨਾ ਫਿਰ ਰੱਖ ਦਿੰਦੀ ਹਾਂ ਥੋੜ੍ਹਾ, ਦੇਰ ਫਿਰ ਟੱਚ ਕਰਨੀ ਹਾਂ ਮਤਲਬ ਮਤਲਬ ਵਗੈਰ ਮਾਰ ਕੇ ਏਟੀ ਪਰਸੈਂਟ ਹੋਣਾ ਚਾਹੀਦਾ
ਹਾਂਜੀ
ਏਟੀ ਪਰਸੈਂਟ ਹੋ ਗਿਆ, ਫਿਰ ਉਸ ਤੋਂ ਬਾਅਦ ਫਿਰ ਆਪਣਾ ਫੇਰ ਉਹਨੂੰ ਕੱਢ ਕੇ ਅਲੱਗ ਕਰ ਦੇਨੇ ਆ, ਜਾਂ ਇੱਕ ਪਾਸੇ ਅਲੱਗ ਤੜਕਾ ਲਾ ਲਿਆ ਪਿਆਜ ਟਮਾਟਰ ਦੂਸਰਾ ਦਹੀਂ ਥੋਮ ਅਦਰਕ, ਸਭ ਕੁਛ ਪਾ ਕੇ ਫੇਰ ਚਾਵਲ ਪਾ ਦੇਨੇ ਆਂ ਜਿਵੇਂ ਅਸੀਂ ਨੋਰਮਲ ਬਣਾਉਂਦੇ ਹਾਂ, ਫੇਰ ਉੱਪਰ ਫਿਰ ਉੱਪਰ ਮੈਂ ਸਾਰਾ ਜੋ ਓਨੀਅਨ ਮੈਂ ਫਰਾਈ ਕੀਤਾ ਸੀ, ਉਹ ਓਨੀਅਨ ਪਾ ਦੇਣੀ ਆਂ ਉੱਪਰ ਸਾਰਾ, ਤੇ ਦੇਸੀ ਘਿਓ ਦੇ ਦੋ ਤਿੰਨ ਚਮਚ ਪਾ ਦਿੰਣੀ ਆਂ ਉੱਪਰ ਤੇ ਬਹੁਤ ਸਵਾਦ ਵਿੱਚ ਪੁਦੀਨਾ ਜਰੂਰ ਪਾਣਾ ਜਦੋਂ ਨ ਅਸੀਂ ਇਹ ਵਾਲੀ ਬਰਿਆਨੀ ਬਣਾਉਂਦੇ ਹਾਂ ਨਾ ਚਿਕਨ ਬਰਿਆਨੀ, ਔਦੇ ਵਿੱਚ ਪੁਦੀਨੇ ਦਾ ਇੱਕ ਅਲੱਗ ਹੀ ਫਲੇਵਰ ਆਉਂਦਾ, ਔ ਅਲਗ ਹੀ ਟੇਸਟ ਆਂਦਾ ਪੁਦੀਨਾ ਮੈਂ ਮੈਂ ਹੋਰ ਕੁਛ ਹੋਰ ਨਾ ਮੈਂ ਜ਼ਰੂਰ ਕਰ ਮ ਪੁਦੀਨਾ ਲਿਆ ਦੋ, ਮੈਂ ਵਿੱਚ ਪੁਦੀਨਾ ਜ਼ਰੂਰ ਪਾਉਦੀ ਹਾਂ ਰ ਬਹੁਤ ਹੀ ਸਵਾਦ ਬਣਦਾ ਹੈ
ਨਹੀਂ ਨਹੀ ਪੁਦੀਨਾ ਤੁਸੀਂ ਤੜਕੇ ਚ ਪਾਉਂਨੇ ਹੋ ਕਿਵੇਂ ਪਾਉਂਦੇ ਹੋ
ਕਿਆ ਚੀਜ਼ ਹੈ
ਪੁਦੀਨਾ ਜਿਵੇਂ ਪਾਂਦੇ ਹੋ ਤੁਸੀਂ ਤੜਕੇ ਚ, ਅੱਛਾ ਅੱਛਾ ਓਦਾਂ ਹੀ, ਜਿਵੇਂ ਆਪਾਂ ਧਨੀਆ ਪਾ ਪਾਉਦੇ ਹੁੰਦੇ ਆ ਓਕੇ। ਠੀਕ ਹੈ ਜੀ ਠੀਕ ਹੈ, ਓਕੇ ਠੀਕ ਹੈ ਜੀ ਠੀਕ ਹੈ ਓਕੇ।
ਓਕੇ ਬਾਏ।
ਬਾਏ ਜੀ ਬਾਏ।